ਸਤਿ ਸ੍ਰੀ ਅਕਾਲ ਵੀਰ ਜੀ। ਬਸ ਵੀਰ ਜੀ ਵਧੀਆ ਤੁਸੀਂ ਸੁਣਾਓ।
ਵਧੀਆ ਵਧੀਆ ਭੈਨ ਜੀ।
ਹੋਰ ਵੀਰ ਜੀ ਘਰ ਡਿਨਰ ਹੋ ਗਿਆ।
ਹਾਂਜੀ।
ਡਿਨਰ ਹੋ ਗਿਆ ਵੀਰ ਜੀ?
ਹੋਰ ਨਈ ਹਲੇੇ ਹੀ ਨਈ ਹਲੇ ਤਾਂ ਖਾਣੀ ਆ।
ਅੱਛਾ ਅੱਛਾ, ਵੀਰ ਜੀ ਮੈਂ ਐ ਪੁੱਛਣਾ ਸੀ? ਤੁਸੀਂ ਅ ਜਿੱਦਾਂ ਗੱਤਕਾ ਵਗੈਰਾ ਸਿਖਾਉਂਦੇ ਹੋ ਬੱਚੇਆਂ ਨੂੰ?
ਨਈ ਹਲੇ ਨੀ ਹਲੇ ਤੇ ਮੈਂ ਖੁਦ ਸਿੱਖ ਰਿਹਾ ਮਤਲਬ।
ਅੱਛਾ ਜੀ ਤੇ ਤੁਸੀਂ ਟ੍ਰੇਨਿੰਗ ਵਗੈਰਾ ਨੀ ਦਿੰਦੇ ਨਾਲ?
ਹਾਂ ਦੇ ਦਿੰਨਾ ਮੈਂ ਟ੍ਰੇਨਿੰਗ ਵਗੈਰਾ
ਅੱਛਾ ਜੀ।
ਹਾਂਜੀ।
ਹਾਂਜੀ ਤੇ ਕੀ ਚਾਰਜਿਸ ਲੈਂਦੇ ਹੋ?
ਫਰੀ ਹੁੰਦਾ ਜੀ ਏ ਤਾਂ।
ਫ੍ਰਰੀ ਕਰਦੇ ਓ
ਹਾਂਜੀ
ਠੀਕ ਹੈ ਜੀ ਠੀਕ ਹੈ
ਹਾਂਜੀ
ਤੇ ਕੀ ਟਾਈਮਿੰਗ ਹੈ ਤੁਹਾਡੀ
ਸਾਡੀ ਹੈਗੀ ਹੈ ਜੀ ਛੇ ਸਾਢੇ ਛੇ ਤੋਂ ਅੱਠ ਵਜੇ ਤੱਕ
ਸਵੇਰੇ- ਸਵੇਰੇ
ਨਹੀਂ- ਨਹੀਂ ਰਾਤ ਸ਼ਾਮੀ
ਸ਼ਾਮ ਠੀਕ ਹੈ ਠੀਕ ਹੈ ਤੇ ਹੋਰ ਵੀ ਬੱਚੇ ਹੁੰਦੇ ਨੇ ਵੀਰ ਜੀ
ਹਾਂਜੀ ਹੋਰ ਵੀ ਆਉਂਦੇ ਰ
ਅੱਛਾ ਜੀ ਤੇ ਕਿਤੇ ਘਰ ਸਿਖਾਉਂਦੇ ਹੋ ਕਿਤੇ ਗੁਰਦੁਆਰੇ ਵਗੈਰਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਕੋਈ ਫੋਰਮ ਵਗੈਰਾ ਤਾਂ ਨਹੀਂ ਫਿਲ ਕਰਨਾ ਪੈਂਦਾ ਠੀਕ ਹੈ, ਠੀਕ ਹੈ ਹੋਰ ਘਰ ਪਰਿਵਾਰ ਸਭ ਠੀਕ
ਹਾਂਜੀ ਵਧੀਆ ਵਧੀਆ ਜੀ ਤੁਸੀਂ ਦੱਸੋ
ਮੈਂ ਸੁਣਿਆ ਤੁਸੀਂ ਕੱਪੜੇ ਦਾ ਵੀ ਕੰਮ ਕਰਦੇ ਓ
ਹਾਂਜੀ ਉਹ ਕਰਦਾ ਸੀ ਮੈਂ ਟੀ ਸਟ
ਪ੍ਰਿੰਟਿੰਗ ਦਾ ਹਨਾ ਮੈਂ ਦੇਖਿਆ ਸੀ ਪਿਕਸ ਤੁਹਾਡੀਆਂ ਤੁਸੀ ਤਾਂ ਬੜਾ ਵਧੀਆ ਕੰਮ ਕਰਦੇ ਓ
ਧੰਨਵਾਦ ਜੀ
ਹਾਂਜੀ ਤੇ ਤੁ ਤੁਸੀਂ ਕੀ ਚਾਰਜਿਸ ਲੈਂਦੇ ਹੋ
ਮੈਂ ਲੈਂਦਾ ਜੀ ਸਾਢੇ ਪੰਜ ਸੌ ਰੁਪਏ ਇਕ ਟੀ ਸ਼ਰਟ
ਜਿੱਦਾਂ ਧੋਤੀ ਬਣਵਾਣੀ ਨਾ ਕੁੜਤੇ ਤੇ ਮੋਰਨੀ ਪਵਾਉਣੀ ਚਾਦਰੇ 'ਤੇ ਤੇ ਉਹਦੇ ਕੀ ਚਾਰਜਿਸ ਨੇ ਕਲੇ ਮੋਰਨੀ ਦਾ ਹੈਨਾ
ਹਾਂਜੀ
ਤੇ ਜੇ ਵਿੱਚ ਨਾਮ ਵਗੈਰਾ ਐਡ ਕਰਾਉਣਾ ਹੋਵੇ
ਉਹਦੇ ਫਿਰ ਢਾਈ ਸੌ ਹੋ ਗਏ ਵਾ
ਅੱਛਾ ਜੀ ਤੇ ਜਿੱਦਾਂ ਮੈਂ ਟੀ ਸ਼ਰਟਸ ਵਗੈਰਾ ਵੀ ਬਣਵਾਉਣੀਆਂ ਸੀ ਤੇ ਕੁਛ ਲੈਸ ਕਰ ਲਓ ਗਏ ਤੁਸੀਂ
ਹਾਂਜੀ ਕੋਈ ਨਾ ਕਰ ਦਾਂਗੇ
ਮੇਰੇ ਜਿੱਦਾਂ ਪੰਦਰਾਂ ਵੀਹ ਟੀ ਸ਼ਰਟਸ ਵਗੈਰਾ ਹੋ ਜਾਣੀਆਂ
ਹਾਂ ਹਮ
ਤੇ ਫੇਰ ਥੋੜਾ ਕਰਲੋ
ਹਾਂਜੀ- ਹਾਂਜੀ, ਹਾਂਜੀ ਕੋਈ ਨਾ ਕਰ ਲਾਂਗੇ ਲੈਸ।
ਹਾਂਜੀ- ਹਾਂਜੀ। ਹੋਰ ਵੀਰ ਜੀ, ਘਰ ਸਭ ਪਰਿਵਾਰ ਠੀਕ ਠਾਕ।
ਹਾਂਜੀ ਵਧੀਆ। ਤੁਸੀਂ ਦੱਸੋ ਤੁਹਾਡੇ ਘਰ ਪਰਿਵਾਰ।
ਹਾਂਜੀ-ਹਾਂਜੀ। ਸਭ ਵਧੀਆ, ਤੇ ਵੀਰ ਜੀ ਮੈਂ ਹਾਂਜੀ- ਹਾਂਜੀ ਆਵਾਂਗੇ, ਤੁਸੀਂ ਹੇਮਕੁੰਟ ਸਾਹਿਬ ਗਏ ਸੀ।
ਨਹੀ-ਨਹੀ।
ਤਾਡੇ ਪਰਿਵਾਰ 'ਚੋਂ ਕੋਈ ਗਿਆ ਸੀ। ਸੁਣਿਆ ਯਾਦ ਕਹਿੰਦੇ, ਬੜਾ ਵਧੀਆ ਸਫ਼ਰ ਹੋਇਆ।
ਹਾਂਜੀ- ਹਾਂਜੀ। ਜਿਵ ਪੈ
ਹਾਂਜੀ। ਤੇ ਮਤ ਮਤਲਬ ਪ੍ਰਸ਼ਾਦ ਵਗੈਰਾ ਵੀ ਲਿਆ ਦੇਣਾ ਸੀ। ਸਾਨੂੰ ਵੀ
ਕੋਈ ਨੀ ਮੈਂ ਉਹਨਾ ਨੂੰ ਕਹਿ ਦਾਂਗਾ। ਉਹ ਲਿਆ ਦੇਣਗੇ ਨੇ ਪ੍ਰਸ਼ਾਦ ਵਗੈਰਾ।
ਹਾਂਜੀ ਹਾ।